ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਠੀਕ ਠਾਕ ਵਧੀਆ ਜੀ ਤੁਸੀਂ ਦੱਸੋ ਵੀਰ ਜੀ ਤੁਹਾਡੇ ਫੋਨ ਹੋਰ ਸਭ ਵਧੀਆ ਵਧੀਆਂ ਜੀ ਤੁਹਾਡੇ ਫੈਮਿਲੀ ਮੈਂਬਰ ਕਿਵੇਂ ਨਹੀਂ
ਬਸ ਚੜਦੀ ਕਲਾ ਸਾਰੀ।
ਚਲੋ ਵਧੀਆ ਗੱਲ ਹੈ ਏਹੇ।
ਹਮ।
ਹੋਰ ਤੁਸੀਂ ਕੀ ਸਟੱਡੀ ਕੀਤੀ ਹੋਈ ਹੈ ਏ।
ਸਟੑਡੀ ਤਾਂ ਇੰਨੀ ਕੋਈ ਖਾਸ਼ ਨਹੀ ਕੀਤੀ ਗਈ।
ਅੱਛਾ ਜੀ।
ਹੂੰ
ਅੱਛਾ ਜੀ। ਵੈਸੇ ਤੁਸੀਂ ਕੋਈ ਜੋਬ ਵਗੈਰਾ ਕਰਦੇ ਹੋ? ਜਾਂ ਘਰ ਈ ਹੋ ਫ੍ਰੀ?
ਹਾਂ ਮੈਂ ਜੋਬ ਕਰਦਾ ਵਾ, ਬਿਜਨਸ ਕਰਦਾ ਵਾਂ। ਬਿਜਨਸ, ਬਿਜਨਸ। ਨੂੰ ਸੰਭਾਲ ਲੈੰਦਾ ਬੂਗੇ ਅਕਾਊਂਟੈਂਟ
ਅੱਛਾ ਜੀ, ਅੱਛਾ ਬਹੁਤ ਵਧੀਆ ਗੱਲ ਹੈ ਈ।
ਤੁਸੀਂ
ਨਹੀਂ ਅਸੀਂ ਫ੍ਰੀ ਹਾਂ ਮੈਂ ਈ ਇੱਕ ਹਾਊਸ ਵਈਫ ਹਾ ਵੀਰ ਜੀ।
ਹੂੰ ਕਿੱਥੋਂ ਬਿਲੋਂਗ ਕਰਦੇ ਜੇ?
ਅਸੀਂ ਸੰਗਰੂਰ
ਅੱਛਾ, ਅੱਛਾ, ਔਕੇ, ਔਕੇ, ਔਕੇ, ਔਕੇ ਠੀਕ ਹੈ ਬੜੀ ਦੂਰ ਤੋਂ ਹੈ। ਹੈ ਚਲੋ ਵਧੀਆ ਵਾ।
ਹਾਂਜੀ ਵੀਰ ਜੀ।
ਕੋਈ ਮਲਬ ਵੀ ਜਿਵੇਂ ਹੈਨਾ ਜੋਬ ਲਈ ਵੀ ਤਿਆਰੀ ਕਰੋ ਸਰਕਾਰੀ ਜੋਬ।
ਹਾਂਜੀ ਵੀਰ ਜੀ ਸਾਡੀ ਬਸ ਏਜ ਲਿਮਿਟ ਕੰਪਲੀਟ ਹੋਣ ਆਈ ਹੈ ਕਿ
ਕਿੰਨੀ?
ਮੇਰੀ ਏਜ ਥਰਟੀ ਪਲੱਸ ਹੈਗੀ।
ਅੱਛਾ ਥਰਟੀ ਪਲੱਸ ਆ ਮਲਬ ਵੀ ਤੁਸੀਂ ਹੁਣ ਨਹੀਂ ਕਰ ਸਕਦੇ ਟਰਾਈ।
ਹਾਂਜੀ ਵੀਰ ਜੀ ਹੁਣ ਅਸੀਂ ਟਰਾਈ ਨਹੀਂ ਕਰ ਸਕਦੇ ਬਸ ਥਰਟੀ ਸੈਵਨ ਲਾਸਟ ਹੁੰਦੀ ਹੈਗੀ।
ਹੂੰ
ਤਾਂ ਕਰਕੇ ਫਿਰ ਦਿੱਕਤ ਆਉਂਦੀ ਹੈ ਕਿਉਂਕਿ ਇਗਜ਼ਾਮ ਕਾਫੀ ਟਾਈਮ ਬਾਅਦ ਹੁੰਦਾ।
ਹੂੰੰ, ਬਿਲਕੁਲ।
ਹਾਂਜੀ ਮੈਂ ਵੈਸੇ ਪਹਿਲਾਂ ਵੀ ਟੈਟ ਦਾ ਪੇਪਰ ਦਿੱਤਾ ਦਾ ਕਈ ਵਾਰ।
ਹੁੰ
ਤੇ ਮੈਂ ਇੱਕ ਜਾਂ ਦੋ ਨੰਬਰ ਤੇ ਰਹਿ ਜਾਂਣੀ ਹਾਂ ਹਰ ਵਾਰ।
ਅੱਛਾ-ਅੱਛਾ, ਅੱਛਾ-ਅੱਛਾ।
ਸਮਿਲ ਦੀ ਨਹੀਂ ਹੈਗੀ ਤਾਂ ਕਰਕੇ ਫਿਰ ਅਸੀਂ ਇਹਨੂੰ ਛੱਡ ਤਾ।
ਕਿੰਨੀ ਵਾਰ ਅਟੈਂਪਟ ਕੀਤਾ ਤੁਹੀ।
ਮੈਂ ਘੱਟੋ-ਘੱਟ ਛੇ ਵਾਰ ਕੀਤਾ ਗਾਈ।
ਅੱਛਾ, ਕਿਹੜਾ ਕਿ ਪੇਪਰ ਕਿਹੜਾ ਐਸ ਐਸ ਸੀ ਯਾ ਹੋਰ
ਨਹੀਂ ਮੈਥ, ਸਾਇੰਸ ਹੈਗਾ ਹੀ।
ਅੱਛਾ-ਅੱਛਾ, ਅੱਛਾ ਮਤਲਬ ਵੀ ਟੈਕ ਦਾ।
ਹਾਂਜੀ-ਹਾਂਜੀ।
ਹੁੰ, ਵਧੀਆ ਤੁਸੀਂ ਉਹ ਕਰ ਐਸਐਸਈ ਚ ਲਿਮਟ ਹੁੰਦੀ ਕਾਫੀ ਕੈਟਾਗਰੀ ਕਿਹੜੀ ਤੁਹਾ ਐ ਸੀ ਯਾ ਓ ਬੀ ਸੀ ਉਹ?
ਨਹੀਂ ਜਰਨਲ ਆਈ।
ਅੱਛਾ, ਫਿਰ ਨਹੀ।
ਹਾਂਜੀ, ਫਿਰ ਦਿੱਕਤ ਆਉਂਦੀ ਹੈ ਇਹਦੇ ਵਿੱਚ ਬਹੁਤ ਜਾਦਾ ਈ। ਕਿਉਂਕਿ ਦੂਜਿਆਂ ਦੇ ਲਈ ਤਾਂ ਬਹੁਤ ਘੱਟ ਮਤਲਬ ਕੇ ਮਾਰਕਸ ਦੀ ਲਿਮਿਟ ਹੁੰਦੀ ਹੈਗੀ।
ਹੁੰ
ਇਹਨਾਂ ਲਈ ਤਾਂ ਫਿਰ ਪੂਰੇ ਨ ਨਾਈਟੀ ਹੀ ਹੁੰਦੇ ਨੇ ਹੈਗੇ।
ਅੱਛਾ। ਹਾਂ, ਬਿਲਕੁਲ ਮਤਲਬ ਵੀ ਦੂ ਬਚਿਆ ਨੂੰ ਨਾ ਡਿਡਕਟ ਡਿਡਕਸ਼ਨ ਵੀ ਮਿਲ ਜਾਂਦੀ ਹੈ ਜਿਵੇਂ ਓ ਬੀ ਕੈਟਾਗਰੀ ਨੂੰ ਐ ਸੀ ਨੂੰ ਮਲਬ ਜੇ ਬੰਦਾ ਐਸ ਟੀ ਏ ਦੇ ਵਿੱਚ ਹੋਵੇ ਨਾ ਤੇ ਫੇਰ ਤਾਂ ਹੋਰ ਵੀ ਗੱਲ ਬਣ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਬਹੁਤ ਅਪਰੋਕਸੀਮਿਟੀ ਘੱਟ ਹੀ ਹੁੰਦੇ ਆ
ਹਾਂਜੀ, ਹਾਂਜੀ ਇਹ ਤਾਂ ਹੈਕ ਹੈਗਾ ਈ ਫਿਰ ਹੁਣ ਵੀ ਘਰ ਦੇ ਨਾਲ ਨਾਲ ਫਿਰ ਹੁਣ ਸਟੱਡੀ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਗਾ ਮੈਰਿਜ ਲਾਈਫ ਤੋਂ ਬਾਅਦ
ਬਿਲਕੁਲ ਨਾਲੇ ਹੈਨਾ ਵੀ ਏਦਾਂ ਤੁਹਾਨੂੰ ਬਹੁਤ ਔਖਾ ਹੁੰਦਾ ਹੋਊਗਾ
ਹਾਂਜੀ ਹਾਂ, ਹਾਂਜੀ ਹਾਂ ਸਾਰਾ ਕੁਛ ਫੇਰ ਕਰਨਾ ਪੈਂਦਾ ਗਾਈ
ਆਹੋ ਕਬੀਲਦਾਰੀ ਪੈ ਜਾਂਦੀ ਹੈ ਫਿਰ
ਹਾਂਜੀ, ਹਾਂ ਫਿਰ ਕਿਉਂਕਿ ਸਟੱਡੀ ਦੇ ਵਿੱਚ ਉਹ ਪਹਿਲਾਂ ਆਲੀ ਰੂਟੀਨ ਨਹੀ ਰਹਿੰਦੀ ਹੈਗੀ ਜੋ ਆਪਣੇ ਹੁੰ
ਹਮ ਵੈਸੇ ਤਾਂ ਮੇਰਾ ਤਾਂ ਇਹ ਡਰੀਮ ਹੈਗਾ ਮੰਤਲਬ ਵੀ ਮੈਂ ਆਪਣੇ ਲਾਈਫ ਪਾਰਟਨ ਨੂੰ ਹਨਾ ਮੰ ਵਧੀਆ ਜੋਬ ਤੇ ਲਵਾ ਵਾਂ ਸਰਕਾਰੀ ਜੋਬ ਤੇ ਹਮ ਮੇਰਾ ਤਾਂ ਇਹ ਮਤਲਬ ਵੀ ਡਰੀਮ ਹੈਗਾ ਵਾ ਹਨਾ਼। ਸਰਕਾਰੀ ਨੌਕਰੀ ਮਿਲਜੂਗੀ ਤਾਂ ਵਧੀ ਵਧੀਆ ਵਾ
ਹਾਂਜੀ, ਹਾਂਜੀ ਇਹ ਤਾਂ ਸਾਰਿਆਂ ਨਾਲੋਂ ਵਧੀਆ ਹੈ਼।
ਕਿਉਂਕਿ ਹਨਾ ਘਰ ਦੇ ਵਿੱਚ ਵੇਖੋ ਮਾਹੌਲ ਹੁੰਦਾ ਵਾ ਤੇ ਭੈਣੇ ਹਨਾ ਬ ਅਗਰ ਦੋ ਹਨਾ ਜਿਣੇ ਕੰਮ ਕਰਨਗੇ ਤੇ ਫੇਰ ਜਾ ਘਰ ਚੱਲਦਾ ਵਾ।
ਹਾਂਜੀ ਹਾਂ ਅੱਜ ਕੱਲ੍ਹ ਮ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵੱਧ
ਹਮ ਦਸ ਬਾਰਾਂ ਹਜ਼ਾਰ ਨਾਲ ਤਾਂ ਕੋ
ਕੁਛ ਨਹੀਂ ਬਣਦਾ ਹੈਗਾ। ਕਿਉਂਕਿ ਵੀ ਐਨੀ ਪੇ ਦੇ ਨਾਲ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਹੈ।
ਹਾਂਜੀ, ਕਿਉਂਕਿ ਫਿਰ ਅੱਗੇ ਬੱਚਿਆਂ ਦੀਆਂ ਡਿਮਾਂਡਸ ਹੁੰਦੀਆਂ ਨੇ ਜਾਂ ਆਪਦਾ ਲਾਈਫ ਸਟਾਈਲ ਹੁੰਦਾ ਹੈਗਾ।
ਹਮ਼਼।
ਜਿਹਦੇ ਨਾਲ ਬਹੁਤ ਔਖਾ ਹੁੰਦਾ ਹੈਗਾ।
ਹਮ ਨਾਲਬ ਵੀ ਅਪਰੋਕਸੀਮੇਲੀ ਚੱਲਣਾਊ ਪੈ ਹਾਂ ਹਾ ਜਿਵੇਂ ਸੋਚ ਸਮਝ ਕੇ ਚੱਲਣਾ ਪੈਂਦਾ ਜਿਵੇਂ ਦੇ ਵਿੱਚ
ਹਾਂਜੀ ਹਾਂ ਜਦੋਂ ਬੰਦਾ ਆਪ ਕਮਾਉਂਦਾ ਹੈਗਾ ਤਾਂ ਫੇਿਰ ਉਹਨੂੰ ਕੋਈ ਵੀ ਲਿੰਮ ਟ ਨਹੀਂ ਹੁੰਦੀ।
ਹੂੰ।
ਇਸ ਨਾਲ ਇਹ ਫਾਇਦਾ ਹੋ ਜਾਂਦਾ ਹੈ। ਗਾਈ
ਤੁਸੀਂ ਇਸ ਤੇ ਕਦੋਂ ਕੇ ਕੰਮ ਕਰ ਰਹੇ ਹੋ ਕਦੋਂ ਦੇ?
ਅਸੀਂ ਪੰਜ, ਛੇ ਕੁ ਦਿਨ ਹੋਏ ਨੇਗੇ।
ਕਿੰਨੀ ਆ ਯੂ
ਹਲੇੇ ਫਿਲਹਾਲ ਕੋਈ ਵੀ ਪੇਮੈਂਟ ਨਹੀਂ ਆਈ ਹੈਗੀ।
ਦੋ ਰੁਪਏ ਵੀ ਨਹੀਂ ਆਏ?
ਨਹੀਂ ਮੈਨੂੰ ਦੋ ਰੁਪਏ ਵੀ ਨਹੀਂ ਆਏ ਫਿਲਹਾਲ ਹੀ।
ਅੱਛਾ।
ਹਾਂਜੀ ਕਿਉਂਕਿ ਉਹਨਾਂ ਨੇ ਮੇਰਾ ਨ ਤਾਂ ਬੈਕ ਅਕਾਊਂਟਾਂ ਲਈ ਇਹ ਨਾਜੂਕ
ਨਹੀ ਉਹ ਬੈਕ ਬੈਕ ਅਕਾਊਂਟ ਤਾਂ ਖੋਲ ਆਣਾ ਸੀ ਨਾ ਮਤਲਬ ਪੰਜ ਛੇ ਕਾਲਾਂ ਆਪਾਂ ਕਰਦੇ ਹਾਂ ਤਾਂ
ਖੁਲ੍ਹੀਆ ਨਹੀ ਹੈਗਾ ਈ
ਆਪਣੇ ਵੱਲੋਂ
ਮੈਂ ਆਪਣੇ ਵੱਲੋ ਪੰਦਰਾਂ ਕੋਲਸ ਕਰਤੀਆਂ ਪਰ ਇਕੇ ਪਰਸਨ ਨੂੰ ਕੀਤੀਆਂ ਗੀਆਂ ਮੈ
ਅੱਛਾ ਅੱਡੋ ਅੱਡ ਨਹੀ ਕੀਤੀਆਂ ਹੈਂ।
ਹਾਂਜੀ ਕਿਉ ਕਿ ਮੈਨੂੰ ਕੋਈ ਵੀ ਕੋਲ ਕਰਨ ਵਾਲਾ ਮਿਲਿਆ ਨਹੀ ਹੈਗਾ ਈ
ਅੱਛਾ ਮੈਂ ਤਾਂ ਡੁਡ ਨੂੰ ਕੀਤੀ ਸੀ ਤੇ ਮੇਰੀ ਤਾਂ ਮੈਂ ਦੋ ਤਿੰਨ ਕਲਾਂ ਕੀਤੀ ਤੇ ਉਦੋ ਹੀ ਫੁਲ ਕਰ ਦੀਤੀ।
ਅੱਛਾ- ਅੱਛਾ। ਤੁਸੀ ਫਿਰ ਅਲਗ- ਅਲਗ ਨੂੰ ਕੀਤੀਆਂ ਨੇ
ਹੂ- ਹੂ -ਹੂ ਹੁਣ ਹੁਣ ਮਤਲਬ ਇਹ ਕੀ ਪਤਾ ਖੁੱਲ ਗਏ
ਹਾਂ ਹਾਂਜੀ ਹਾਂ ਇਹ ਤਾਂ ਕੋਈ ਪਤਾ ਤਾਂ ਨਹੀ ਹੈਗਾ ਇ।
ਹੂੰ।
ਕਿਉ ਕਿ ਫਿਰ ਮੇਰੇ ਲਿੰਕ ਦੇ ਵਿਚ ਨਾ ਤਾਂ ਕੋਈ ਹੈਗਾ ਸੀ ਜਿਹਨੂੰ ਮੈਂ ਕਾਲ ਕਰਦੀ ਮੈ ਗਰੁੱਪ ਉਦੇ ਵਿੱਚ ਮੈਸੇਜ ਕੀਤਾ ਨੀ ਕਿਉਂਕਿ ਮੈ ਕਿਹਾ ਕੋਈਤ ਪਤਾ ਨੀ ਕਰੂਗਾ ਪਤਾ ਨੀ ਨਹੀ ਕਰੂਗਾ।
ਹੂ ਮੈਂ ਤਾਂ ਆਪ ਨੀ ਕੀਤਾ ਹੁਣ ਤੁਹਾਡਾ ਮੈਸੇਜ ਆਇਆ ਸੀਗਾ ਤੁਹਾਡਾ ਨਾਮ ਦ ਦਲਜੀਤ ਕੌਰ ਤੁਹਾਡਾ ਨਾਮ ਹੈ ਕੇ
ਨਹੀ ਮੇਰੇ ਮੇਰਾ ਨਾਮ ਦਲਜੀਤ ਕੌਰ ਤਾਂ ਨਹੀ ਉਹ ਕੋਈ ਹੋਰ ਸਿਸਟਰ ਨੇ ਗੇ।
ਅੱਛਾ- ਅੱਛਾ। ਉਹ ਕਾਫੀ ਹੈਲਪ- ਕਰਦੀ ਹੈ ਹਨਾ-
ਹਾਂਜੀ ਉਹ ਬਹੁਤ ਵਧੀਆ ਨੇ ਗੇ ਸਾਰਾ ਕੁਛ ਚੂ ਦਸ- ਦੱਸਦੇ ਨੇ ਹੈਗੇ ਇਥੇ-
ਹਾਂ ਮੈਂ ਹੁਣ ਮੈਸੇਜ ਪਏ ਸੀ ਗਰੁੱਪ ਚ' ਤੁਸੀ ਚੈਕ ਕੀਤਾ
ਨਹੀ ਹਾਂਜੀ ਉਹ ਤੁਸੀ ਪਿੱਛੇ ਹੁਣੀ ਪਾਏ ਸੀ ਜਦੋ ਮੈਮ ਨੇ ਥੈਂਕਯੂ ਵੀਰ ਜੀ।
ਹਾਂ- ਹਾਂ- ਹਾਂ- ਹਾਂ ਇੱਕ ਬਾਲ ਮੈਡਲ ਨੇ ਕਿਹਾ ਸੀਗਾ ਉਹ ਵੀ ਵਧੀਆ ਲੱਗਦਾ ਹਾਂ। ਹਾਂ- ਹਾਂ ਉਹ ਕਹਿੰਦੀ ਵੀ ਮੇਰੀ ਨਾ ਮਤਲਬ ਤੀਹ ਬਟਾ ਤੀਹ ਮਤਲਬ ਕਿ ਟਾਸਕ ਮੇਰੇ ਪੂਰੇ ਹੋ ਗਏ ਆ। ਤੇ ਕਹਿੰਦੇ ਮੈਨੂੰ ਪੇਮੈਂਟ ਸ਼ੋਅ ਨੀ ਕਰ ਰਹੀ।
ਅੱਛਾ ਈ
ਉਹਨੇ ਫਿਰ ਮੈਨੂੰ ਪਰਸਨਲੀ ਮੈਸੇਜ ਪਾਇਆ ਉਹ ਉਹ ਪਤਾ ਨੀ ਕਿੱਥੋਂ ਦੀ ਸੀ ਕੁੜੀ ਹਮ ਹਮ ਤੇ ਮੈਂ ਕਿਹਾ ਤੂੰ ਮਤਲਬ ਵੀ ਪਹਿਲਾਂ ਇੱਕ ਬਾਲ ਮੈਡਲ ਨੂੰ ਸੇਮ ਪਾ ਸਕਰੀਨ ਸ਼ੋਟ ਲੈ ਕੇ ਤੇ ਫੇਿਰ ਉਹ ਤੈਨੂੰ ਦੱਸ ਦੇਣਗੇ
ਹਾਂਜੀ! ਕਿਉਂਕਿ ਉਹ ਮੈਮ ਬਹੁਤ ਲੇਟ ਰਿਪਲਾਈ ਕਰਦੇ ਨੇਗੇ
ਏਦਾਂ ਸ਼ਫਰਿੰਗ ਜ ਵੀ ਹੋ ਜਾਂਦੀ ਹੈ
ਹਾਂਜੀ ਹਾਂ! ਹਾਂਜੀ - ਹਾਂਜੀ ਮੈਂ ਵੀ ਮੈਸੇਜ ਤਾਂ ਕਦੇ ਕੀ ਤਾ ਨੀ ਹੇਗਾ ਹੀ ਓਨਾ ਨੂ, ਪਰ ਹਾਂਜੀ ਵੀ ਐਵੇਂ ਹੁੰਦਾ ਕਈ ਵਾਰ ਓ ਕੁਛ ਕਹਿ ਦਣ ਫੇਿਰ ਔਖਾ ਹੋ ਜਾਂਦਾ ਹੈਗਾ ਮੈਂ ਤਾਂ ਗਰੁੱਪ ਦੇ ਵਿੱਚ ਵੀ ਮਸਾਂ ਮੈਸੇਜ ਕੀਤਾ ਅੱਜ
ਪਾਵਰ ਸਿਸਟਮ ਉਹ ਉਹਦੇ ਹੱਥ ਵਿੱਚ ਹੀ ਹੈ ਕਿ ਉਹੀ
ਅੱਛਾ ਜੀ ਅੱਛਾ ਜੀ ਹਾਂਜੀ -ਹਾਂਜੀ ਜੀ ਹਾਂ ਇਕਬਾਲ ਮੈਮ ਤੇ ਸਭ ਤੋਂ ਹੈਡ ਨੇ ਗੇ ਇੱਕ ਹਰਪ੍ਰੀਤ ਮੈਮ ਨੇ ਗੇ
ਹਾਂ ਮਤਲਬ ਇਹਨਾਂ ਦੇ ਦੋਨਾਂ ਦੇ ਚ ਪਾਵਰ ਆ ਅੱਛਾ ਮਤਲਬ ਵੀ ਇਹ ਕਿਸੇ ਨੂੰ ਵੀ ਮਤਲਬ ਵੀ ਉਹ ਕੱਟ ਕਰ ਸਕਦੇ ਆ ਹਨਾ
ਹਾਂਜੀ ਹਾਂ ਜੇ ਆਪਾਂ ਸਹੀ ਕੰਮ ਨਹੀਂ ਕਰ ਰਹੇ ਹੈਗੇ
ਆਪਾਂ ਪੇਮੈਂਟ ਰੋਕ ਦੂਗੀ ਜਾਂ
ਹਾਂਜੀ ਹਾਂ
ਅੱਛਾ
ਤੇ ਹੋਰ ਮੈਂ ਹੋਰ ਨੂੰ ਵੀ ਪੁੱਛ ਰਹੀ ਹਾਂ ਵੀ ਜੇ ਕੋਈ ਚਲੋ ਇੱਕ ਦੋ ਜਣੇ ਮਿਲ ਜਾਣ ਮੈਨੂੰ ਕਾਲ ਕਰਨ ਦੇ ਲਈ ਅਲੱਗ ਅਲੱਗ ਫਿਰ ਪੇਮੈਂਟ ਬਾਰੇ ਪਤਾ ਪਤਾ ਲੱਗ ਜਾੂਗਾ ਨਹੀਂ
ਹਮ ਬਿਲਕੁਲ ਮੇਰੀ ਤਾਂ ਮਤਲਬ ਇਹ ਪਤਾ ਅਹ ਵੀਹ ਹੋ ਗਈ ਵੀਹ ਵਿਵੀ ਹੈਂ ਕੋਲ ਹਮ ਵਿਵੀ ਤੇ ਟ੍ਰੈਨ ਟ੍ਰਾਂਸ ਸ਼ ਦਾ ਕੰਮ ਕੀਤਾ ਹੈ ਕੀ ਤੁਸੀਂ
ਨਹੀਂ ਮੈਂ ਤਾਂ ਨਹੀਂ ਕੀਤਾ ਹਲੇ ਜੀ
ਅੱਛਾ ਮੈਂ ਤਾਂ ਆਪ ਨੀ ਕੀਤਾ ਸ਼ੋ ਨਹੀਂ ਹੋਏ ਏਥੇ
ਅੱਛਾ ਹਾਂ ਮੈਨੂੰ ਵੀ ਕੋਈ ਕੁਛ ਵੀ ਸ਼ੋਅ ਨਹੀਂ ਹੋਇਆ ਹੈਗਾ
ਹਮ
ਮੈਂ ਵੀ ਫਿਲਹਾਲ ਹਾਲੇ ਕੋਾਲ ਵਾਲ ਹੀ ਕਰ ਰਹੀ ਸੀਗੀ
ਅੱਛਾ- ਅੱਛਾ
ਚਲੋ ਐਵੇਂ ਇੱਕ ਦੋ ਹੋਰ ਕਾਲ ਵਾਲੇ ਮਿਲ ਜਾਣ ਤਾਂ ਸੌਖਾ ਹੋਜੂਗਾ ਫਿਰ ਮੈਨੂੰ ਪਤਾ ਵੀ ਚੱਲ ਜੂਗਾ।
ਹੂੰ ਤੁਹਾਡੇ ਕਿੰਨੀਆਂ ਕਿੰਨਾ ਕਿੰਨਾ ਟਾਸਕ ਹੋ ਗਿਆ ਤੁਹਾਡਾ
ਮੇਰੀ ਪੰਦਰਾਂ ਹੋਈਆਂ ਨੇ ਕੋਲ ਓ ਵੀ ਇੱਕੇ ਪਰਸਨ ਨੂੰ ਹੋਈਆਂ ਨੇਗੀਆਂ ਬਸ
ਅੱਛਾ ਪੰਦਰਾਂ ਕੋਲ ਇੱਕੋ ਪਰਸਨ ਨੂੰ
ਹਾਂਜੀ ਹਾਂ।
ਘਟਨਾ ਕਰਦੇ ਨੇ ਕਿਤੇ ਇੱਕੋ ਪਰਸਨ ਨਾਲ ਕੀਤਾ ਵਾ ਏ ਮੈਨੂੰ ਤਾਂ ਏਦਾ ਐਨਾ ਖਾਸ ਪਤਾ ਨੀ ਏਦੇ ਬਾਰੇ
ਅੱਛਾ ਜੀ
ਤਾਂ ਮੈਨੂੰ ਕੈਦੇ ਸੀ ਇੱਕ ਪਰਸਨ ਕੈਂਦੇ ਵੀ ਹਨਾ ਅਹ ਆਪਾਂ ਕੰਟੀਨਿਊ ਕਰ ਲਾਂਗੇ ਓਹ ਓ ਵੀ ਪੰਜਾਬ ਦੀ ਸੀਗੀ ਕੁੜੀ ਓ ਮਤਲਬ ਇੱਕ ਕੰਪਨੀ ਚ ਲੱਗੀ ਸੀ ਵਧੀਆ
ਅੱਛਾ ਜੀ ਅੱਛਾ।
ਕੰਪਨੀ ਦਾ ਟਰਨ ਓਵਰ ਸੀ ਕੋਈ ਪੰਜਾਹ ਕਰੋੜ ਸ਼ਾਇਦ ਐਪਰੋ ਪੈਮੇਂਟ ਇਨਾ ਹੀ ਸੀ
ਹਾਂਜੀ।
ਤੇ ਓਨੇ ਮਤਲਬ ਕੀ ਗੱਲ ਕੀਤੀ ਬੋਤ ਵਧੀਆ ਸਲੀਕੇ ਨਾਲ ਗੱਲ ਕੀਤੀ।
ਅੱਛਾ ਏ
ਓਨਾਂ ਨਾਲ ਤਾਂ ਮੈਂ ਮਤਲਬ ਵੀ ਦੋ ਤਿੰਨ ਵਾਰ ਟਰਾਈ ਕੀਤੀ। ਕੋਂਟੀਨਿਊ ਤੇ ਓ ਮੰਨ ਲੋ ਵੀ ਟਾਸ ਇਕ ਵਿੱਚ ਪਾਸ ਕਰ ਗਿਆ ਸੀਗਾ।
ਅੱਛਾ ਜੀ ਅੱਛਾ। ਚਲੋ ਵਧੀਆ ਗੱਲ ਏ
ਹੂੰ ਤੇ ਤੁਹੀ ਕਿੰਨੇ ਮਿੰਟ ਦੀ ਕਾਲ ਕਰਦੇ ਜੇ।
ਦਸ ਮਿੰਟ ਕਹਿੰਦੇ ਨੇ ਜੀ ਕਰਨੀ ਆ ਗਈ
ਹੂੰ
ਦਸ ਮਿੰਟ ਤੋਂ ਕੁੱਛ ਇੱਕ ਦੋ ਮਿੰਟ ਉੱਪਰ ਵੀ ਹੋ ਜਾਂਦੇ ਨੇਗੇ
ਹੂੰ ਏਦਾ ਤਾਂ ਕੋਈ ਚੱਕਰ ਨਾ ਨੀ ਜੋਸ਼ਟੋਕ ਤੇ ਕੰਮ ਕੀਤਾ ਵਾ।
ਕਿਤੇ ਸਰ ਨਈ ਸਰ ਓ ਨੀ ਕਦੇ ਵੀ
ਅੱਛਾ ਓ ਮੈਂ ਤਾਂ ਓਸ ਤੋਂ ਵੀ ਪੰਜ ਛੇ ਸੌ ਮਤਲਬ ਵੀ ਕੱਢ ਲੀ ਸੀ ਅਮਾਊਂਟ
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਹੈਗੀ। ਇੱਥੇ ਸਰ ਸੋਨੂੰ ਕਿੰਨੀ ਕੁ ਪੇਮੈਂਟ
ਚਲੋ ਠੀਕ ਆ ਫੇਰ ਮੈਡਮ ਗੱਲ ਕਰਕੇ ਵਧੀਆ ਲੱਗਾ।
ਠੀਕ ਐ